ਹਾਂ ਕੀ ਕਰਦੀ ਪਈ।
ਬਸ ਬਾਹਰ ਬੈਠੀ ਪੌੜੀਆਂ 'ਚੱ
ਹਾਂ ਕਿੰਨਾ ਠੰਡਾ ਮੌਸਂਮ ਹੋ ਗਿਆ ਨਾ ਹੋਰ ਆਹੋ ਕੋਕੋ
ਬਸ ਖੇਡਣ ਡਏ ਸਾਰੇ
ਅੱਛਾ ਅੱਛਾ ਉਹਨੂੰ ਵੇਖਣ ਦੀਆਂ ਨੀ
ਆਹ ਹਾਂ ਸਵੇਰੇ ਬਣਾ ਲਿਆ ਸੀ ਹੁਣੇ ਮੈਂ ਫਿਰ ਉੱਠੀ ਹੋਈ ਜਾਂ ਮੈਂ ਸੋ ਲਿਆ ਘੰਟਾ ਤੋਂ ਮੈਂ ਕਿਹਾ ਅੱਛਾ
ਤੇ ਗਰਮੀ ਬੜੀ ਲੱਗੀ ਹੈ ਕਿ ਬੜੀ ਹਮ ਸਵੇਰੇ ਵੀ ਬੜੀ ਗਰਮੀਂ ਸੀ
ਚੰਗਾ ਹੋਇਆ ਰੱਬ ਨੇ ਮੀਂਹ ਪਾਤਾ ਸਾਡੇ ਤੋਂ ਮੀਂਹ ਪੈਣ ਡਿਆ
ਆਹ ਹੈਂ ਸਾਡੇ ਤੇ ਨੀ ਹਜੇ ਮੀਂਹ ਪਾਇਆ
ਨਹੀਂ ਸਾਡੇ ਮੀਹ ਪਉਂਦਾ ਪਿਆ ਸਾਡੇ ਸਾਹਮਣੇ ਦੀ ਦੀਵਾਰ ਟੁੱਟ ਗਈ ਸਾਰੀ ਸਾਰਾ ਕੁਛ ਥੱਲੇ ਡਿੱਗ ਪਿਆ
ਹਾਂ ਉਹ ਕਿਤੇ ਬਾਹਰ ਵੀ ਵੇਖੇ ਵਰਿਕਕਸ਼ ਡਿੱਗੇ ਪਏ ਸੀ ਸਾਰੇ ਸਾਰੇ ਵਿਰਸ਼ ਡਿੱਗੇ ਪਏ ਸੀ ਕਿਤੇ ਬੰਨੇ
ਵਰਕਸ਼ ਤੇਨ ਡਿੱਗੇਿਆ ਇਥੇ ਬ ਹੋਈ ਦ ਆ ਡਿੱਗੀ ਕੱਠੀ।
ਨਹੀਂ ਕੇਹੇ ਬੰਨੇ ਡਿੱਗੇ ਸੀ ਮੈਂ ਕਿਹਾ ਆਹੋ।
ਚਲੋ ਹੋ ਵਧੀਆ ਮੀਂਹ ਵੀ ਜ਼ਰੂਰੀ ਸੀ ਗਰਮੀ ਬਹੁਤ ਜ਼ਿਆਦਾ ਸੀ।
ਆਹੋ ਤੇ ਹੋਰ ਕੀ ਸਬਜ਼ੀ ਬਣਾਉਣੀ।
ਨਹੀਂ ਸ ਹਲੇ ਸਬਜ਼ੀ ਹਲੇ ਬਣਾਉਣੀ ਹੈ ਹਾਲੇ ਉਹ ਕਹਿੰਦਾ। ਪਨੀਰ ਖਾਣ ਤੇ ਮੀਂਹ ਪੈ ਗਿਆ ਹੁਣ ਬਾਜ਼ਾਰ ਜਾ ਆਇਆ ਨੀ ਪੈਣਾ ਪਈ ਆ ਪਰ ਨਈ ਏ ਨਾ ਫੇਰ ਸਵਾਦ ਲੱਗਦਾ ਕੈਂਦਾ ਮੈਂ ਨਈ ਖਾਣੀਆਂ ਦਾਲਾਂ ਦੁਲਾਂ।
ਆਹੋ ਬਸ ਪਨੀਰ ਈ ਪਨੀਰ। ਹੋਰ ਕੋਈ ਕੰਮ ਈ ਨਈ ਹੈਗਾ ਉਨੂੰ।
ਹੋਰ ਕੀ ਬਣਾਇਆ।
ਅਲ ਅਰ ਮਾਂ ਰਾਜਮਾ ਵਿਦ ਚਾਵਲ।
ਬਲ ਅੱਛਾ, ਚਾਵਲ ਠੀਕ ਚਲੋ। ਆਹੋ ਅੱਜ। ਹੂੰ।
ਤੇ ਹੁਣ ਮੰਮੀ ਕੈਂਦੇ
ਆਹ। ਵਦੀਆ ਹੂੰ, ਕੱਲ ਛੁੱਟੀ ਕਰਨੀ ਪੈਣੀ।
ਹਾਂ। ਤੇ ਹੋਰ ਕੀਦੀ।
ਹਾਂ।
ਜੇੜਾ ਕੰਮ ਐ ਓ ਛੱਡੀ ਕਰਕੇ ਖਤਮ ਕਰੀਏ।
ਹਾਂ, ਨਈ ਹਲੇ ਕਿਥੇ? ਤਿੰਨ-ਚਾਰ ਦਿਨ ਰਾਮ ਨਾਲ ਲੱਗ ਜਾਨੇ। ਕੋਈ ਫਾਇਆ ਥੋੜਾ, ਆਹੋ। ਹੋਲੀ- ਹੋਲੀ ਏ। ਇੱਕਦਮ ਥੋੜਾ ਕੋਈ ਵੀ ਕੰਮ ਖਤਮ ਹੋ ਜਾਂਦਾ ਸ਼ੁਰੂ ਕਰੋ ਤਾਂ ਟਾਈਮ ਤਾਂ ਲੱਗਦਾ ਈ ਏ।
ਆਹੋ! ਉਹ ਤੇ ਹੈ। ਹੋਰ ਦੋਪੈਰੇ ਕੀ ਖਾਧਾ ਈ।
ਦੋਪੈਰੀ ਮੈਂ ਕੁਛ ਨੀ, ਦੋਪੈਰੀ ਮੈਂ ਅਹ ਸਵੇਰੇ ਨਾਸ਼ਤਾ ਨਈ ਸੀ ਕੀਤਾ ਤੇ ਨਾਸ਼ਤੇ ਤੇ ਦਪੈਰ ਦੀ ਕੱਠੀ ਖਾ, ਕੱਠੀ ਖਾਦੀ। ਤੇ ਓਵੇੇ ਡੇਢ-ਦੋ ਵੱਜ ਗਿਆ। ਫੇਰ ਹੁਣ ਚਾਹ ਪੀਤੀ, ਹੁਣ ਭਾਂਡੇੇ ਕਰਨੇ-ਕਰਨੇ ਹਲੇ ਰੋਟੀ ਬਨਾਨੀ ਏ।
ਹੂੰ-ਹੂੰ, ਹੋਗੇ ਨੇ ਨੇੇਰੀ ਐ।
ਬੌਤ ਲੇਟ ਅੱਛਾ।
ਹੁਣ ਵੇਖੋ ਕਦੋਂ, ਕਦੋਂ ਜਾਂਦੇ, ਕਿੱਥੇ ਜਾਂਦੇ?
ਆਏ ਤੇ ਸਾਡੇ ਮੀਂਹ ਪੈਂਡੇਆ ਸਾਡੇ ਕੋਲੋਂ ਤੇ ਜਾਈ ਨੀ ਜਾਨਾ। ਮੀਂ ਵੀ ਤੇਜ। ਆਂ
ਓ ਕੈਂਦਾ ਮੈਂ ਪਨੀਰ ਖਾਣਾ।
ਹੂੰ, ਅੱਛਾ, ਇੱਕ
ਹੋਰ ਹੈਲੋ।
ਕਰਨ ਦੀ ਚਾਚੀ ਕੋ ਬੋਲਦੋ ਹੈਲੋ।
ਆਂ।
ਆ ਗੀ ਵਾਜ਼।
ਆਹੋ ਵਾਜ਼ ਤੇ ਆਂਦੀ ਪੀ ਸੀ।
ਤੇ ਹਾਂ।
ਹੋਰ ਸੁਣਾ ਕੋਈ ਨਵੀ ਤਾਜੀ।
ਬਸ ਵਦੀਆ।
ਸਾਡੀ ਗਲੀ ਚ ਤੇ ਮਾਸਾ ਰੌਣਕ ਨੀ ਹੈਗੀ।
ਹੁੰ।
ਹੁੰ, ਤਾੜੀ ਕਰੀ ਚ, ਉਹ ਕਿੱਥੇ ਆਹੋ।
ਤੇ ਈ ਤੇੇ ਬੈਹ ਬੈਹ ਕੇ
ਹਾ-ਹਾ ਇਨੀ ਓਨਾ ਕੇਨਾ ਤੇ ਤੁਸੀਂ ਕਹਿਨਾ ਵਾਪਸ ਈ ਚੱਲ ਜਾਓ। ਆਹਾ ਸਹੀ ਗੱਲ ਐ, ਆਪਾਂ ਵੀ ਸੋਚ ਕੇਂਦੇ ਕਿ ਆਪਾਂ ਵੀ ਹੁਨ ਪਿੰਡ ਚੱਲੀਏ।
ਹਾਂ ਜਾਓ ਪਿੰਡ। ਆਹ ਜਾਓਗੇ ਦੈਆੜੀ ਲਾਓ।
ਮੈਂ ਜਾਣਾ, ਤੇ ਓਥੋਂ ਦੀ ਓਥੋਂ ਨਿਕਲ ਜਾਣਾ।
ਅੱਛਾ, ਸਹੀ ਗੱਲ ਤੇਨੂੰ ਤੇ ਅੱਧਾ ਈ ਪੈ ਜਨਾ ਰਸਤਾ।
ਆਹੋ, ਤਾਂ ਈ ਨਾ, ਛੁੱਟੀ ਕਰਨ ਦੀ ਲੋੜ ਵੀ ਨੀ ਪੈਣੀ ਮੈਨੂੰ।
ਨਾ-ਨਾ, ਛੁੱਟੀ ਤੇ ਕਾਦੀ, ਹਾਫ ਡੇ ਵੀ ਨੀ ਲੱਗਨਾ ਤੇਰਾ ਤੂੰ ਆਪਨਾ ਓ ਉੱਥੇ ਸਿੱਧਾ।
ਆਂ, ਤੇ ਹੋਰ ਕੀ, ਮੇਰਾ ਤੇ ਰਾਹ ਵੇ ਦੋ ਦੋ ਘੰਟੇ ਵੀ ਨਾ ਮਤਲਬ ਕਿ ਅ ਅ ਕੰਮ ਕਰਨ ਚੱਲ ਜੋ ਨਾ ਤਾਂ ਵੀ ਪੈਸੇ ਨੀ ਕੱਟਦੇ।
ਪੈਸੇ ਵੀ ਹਾਂ ਤੇ ਫੇਰ ਵਧੀਆ, ਕੱਲ ਤੇ ਤੂੰ ਵੈਸੇ ਛੁੱਟੀ ਕਰਨੀ ਏ।
ਉਹਦੇ ਪੈਹੇ ਕੱਟਨਗੇ ਮੇਰੇ।
ਹੁੰ, ਕੱਲ ਦੇ ਪੈਹੇ ਕੱਟਨਗੇ।
ਆਹ ਕਿਉਂ ਨੀ ਕੱਟਨੇ ਏਦਾਂ ਤੇ ਮੈ
ਅੱਲਗ ਜਿਹੜੀ ਐਤਵਾਰ ਦੀ ਛੁੱਟੀਆਂ ਆਂਦੀਆਂ ਉਹ। ਜਿਹੜੀ ਐਤਵਾਰ ਦੀ ਅ ਛੁੱਟੀ ਆਉਂਦੀ ਆ। ਆਯਾ ਰੇਨ ਆਜਾ।
ਐ ਈ ਐ ਆਰਾਮ ਨਾ।
ਆਂ, ਮੈਂ ਕਿਹਾ ਰੇਨ ਆਜਾ।
ਆਵਾਂਗੀ, ਹਲੇ ਨੀ ਲਾਸਟ ਡੇ, ਲਾਸਟ ਵਾਲੀ ਛੁੱ
ਲਾਸ ਲਾਸ ਕਰਦੇ ਅੱਧਾ ਮਹੀਨਾ ਲੰਘ ਜਾਨਾ।
ਲਾਸਟ ਵਾਲੀ ਛੁੱਟੀਆਂ ਦੇ, ਭਲਾ ਕਉ ਫੇਰ ਆਪਾਂ ਘੁੰਮਨ-ਘਾਮਨ ਜਾਵਾਂਗੇ। ਫੇਰ ਐ ਵੇ ਟਾਈਮ ਨਿਕਲ ਜੇਗਾ। ਏਦਾਂ ਨੀ ਫੇਰ।
ਆਹੋ, ਕੇਦੇ ਮਨਾਲੀ ਬੜੀ ਠੰਡ ਪਈ। ਜੇ ਮੈਂ ਫੋਟੋ ਸੈਂਡ ਕੀਤੀਆਂ ਸੀ ਨਾ।
ਹਾਂ।
ਉੱਥੇ ਬੋਤ ਕੇਂਦੇ ਠੰਡ ਪਈ ਐ। ਉੱਥੇ ਬੋਤ ਠੰਡ ਪਈ ਐ।
ਮਨਾਲੀ।
ਹਾਂ ਬੜੀ।
ਅੱਛਾ।
ਬੜੀ ਬਰਫ਼ ਪੈਨ ਡਈ, ਉੱਥੇ ਜਾਓ ਤੁਸੀਂ। ਹਾਂ, ਉੱਥੇ ਜਾਓ।
ਹਾਂ।
ਹੁੰ, ਓ ਸਾਡੇ ਵੀ ਸ਼ਾਇਦ ਮੀਂਹ ਆ ਗਿਆ ਵਾਜ਼ਾਂ ਤੇ ਆਂ ਮੀਂਹ ਦੀਆਂ।
ਸਾਡੇ ਤੇ ਕਦੋਂ ਤਾਂ ਆਂਦੇਆ ਚੰਗਾ ਸਗੋਂ ਵਧੀਆ ਗਰਮੀ ਥੋੜੀ ਘੱਟੇਗੀ।
ਬੱਚੇ ਖੇਡਣ ਦੇ ਹਾਂ, ਮਜ਼ਾ ਆਂਦਾ ਪਿਆ ਏਥੇ।
ਨਾ ਸਾਰੇ ਬੱਚੇ
ਹਾਂ ਸਾਰੇ ਆਏ ਹੋਏ।
ਅੱਛਾ ਤਾਂ ਵਧੀਆ ਸਗੋਂ।
ਆਹ
ਹੋਰ ਤੇ ਕੀ ਖਾਣਾ ਚਾ ਨਾ ਅੱਜ।
ਵੇਖੋ ਕੀ ਆਉਂਦਾ ਹੁੰਦਾ ਬਾਰਿਸ਼ ਆ ਗਈ ਹੈ।
ਹਮ
ਤਾਂ ਹੁਣ ਬੰਦਾ ਕੀ ਖਾਵੇ ਸਮਝ ਨੀ ਆਉਂਦੀ ਪੀ ਆਏ ਹੋਾਏ ਨਹੀ ਨਾਜੇ ਜਦੋਂ ਕੜੀ ਬਣਾਈ ਸੀ ਨਾ ਤੇ ਉਓਦੋਂ ਪਕੌੜੇ ਹੀ ਖਾਂਦੇ ਸੀ। ਹੁਣ ਕਾਹਦੇ ਪਕੌੜੇ ਖਾਣੇ ਵੈਸੇ ਮੈਨੂੰ ਪਕੌੜੇ ਨੀ ਸਵਾਣ ਲੱਗਦੇ।
ਹਮ ਆਹੋ ਹਮ ਅਸੀਂ ਤੇ ਫ ਬਣਾ ਲੇਨੇ ਆ ਆਲੂ ਵਾਲੇ ਪਕੌੜੇ।
ਫਰੈਂਚ ਫਾਈਸ।
ਹਾਂ ਰੁਣ ਪਕੌੜੇ ਆਲੂ ਖਤਮ ਹੋਗੇ ਆ। ਤੇ ਮੈ ਮੰਗਵਾ ਦੇਨੇ ਸੀ ਪਰ ਮੈ ਕਹਿਣਾ ਵੀ ਨੀ। ਮੈਨੂੰ ਕਹਿਨਾ ਬਣਾ ਕੇ ਦੇ।
ਆਹੋ
ਹੂੰ ਹੈਂ ਨਹੀ ਫੇਰ ਵੇਖ ਲਾਂਗੇ ਕੁਛ ਹਲੇ ਨੀ।
ਠੀਕ ਆ। ਹੋਰ ਵੱਧ ਤੁਹਾਡੇ ਘਰ ਰਣਕ ਲੱਗੀਆਂ ਹੋਈਆਂ ਹੁਣ ਤੇ।
ਕਿਥੇ ਰੌਣਕਾਂ ਆਪਾਂ ਲੱਗੇ ਰਹਿੰਦੇ ਸਾਰਾ ਦਿਨ ਕਮ ਟਾਈਮ ਨੀ ਟਾਈਮ ਨੀ ਮਿਲਦਾ।
ਅੱਛਾ-ਅੱਛਾ ਠੀਕ ਹੈ, ਠੀਕ ਹੈ ਹਮ।
ਦਾ ਸਵੇਰ ਬਣਾ ਲ ਲੋ ਬਾਅਦ ਚ
ਇਹ ਤੇ ਹਾਂ, ਹਾਂ। ਬਾਰ ਨਿਕਲਣ ਨੂੰ ਨਾ ਦਿਲ ਵੀ ਨੀ ਕਰਦਾ ਪਤਾ ਕਿੰਨੀ ਗਰਮੀ ਹੁੰਦੀ ਹੈ। ਅੰਦਰ ਹੀ ਰੋ, ਏਸੀ ਲਾ ਕੇ।
ਆਹ
ਅੱਜ ਸਾਡਾ ਸਟਾਫ ਵੀ ਨੀ ਆਇਆ ਤੇ ਮੈਂ ਉਹਦੀ ਜਗ੍ਹਾ ਕੰਮ ਕੀਤਾ ਸਾਰਾ
ਤੂੰ ਕਹਿਨਾ ਹੀ ਡਬਲ ਪੈਹੈ ਦੋ।
ਹ ਮੱਸਾ ਉਹੀ ਦੇ ਦੇਣ ਸਭ ਤੋਂ ਵੱਡੀ ਗੱਲ ਹੈ।
ਆਹੋ
ਦਾ
ਥਾਵਾਂ ਵੀ ਤੇ ਲੇਟ ਦਿੰਦੇ ਆ ਕਿਹੜੇ ਪੂਰੀ
ਗੱਲ ਕੀਤੀ ਤੇ ਹੀ। ਕਹਿਦੇ ਪੈ ਨ ਇਹਨਾਂ ਕਹਿਦੇ ਕੋਈ ਨੀ ਆਪਾਂ ਗੱਲ ਕਰ ਲਾਂਗੇ ਫੇਰ ਰਹੀ ਚੁੱਪ ਹੋ ਗਏ ਇਹਨਾਂ ਨੇ ਕਿਹੜਾ ਸੁਧਰਣਾ।
ਨਹੀ-ਨਹੀ ਇਹ ਵਧਾਨੀ ਵਧੂਣੀ ਕਹਿਣਾ ਸਾਡਾ- ਕਮ ਬਹੁਤ ਥੋੜਾ ਸਾਡਾ ਕਮ ਨੀ ਚਲਦਾ।
ਆਹੋ ਹੋਰ ਆਉਦਾ ਕੀ ਇਹਨਾਂ ਨੂੰ।
ਆਹੋ
ਹੂੰ
ਚੱਲ ਕੋਈ ਗੱਲ ਨੀ ਜਿਥੇ ਲਗੇ, ਲਗੇ ਰੋ ਹੁਣ। ਹੋਰ ਦੋ ਮਹੀਨੇ ਦੀ ਗੱਲ ਆ ਬਾਦ ਚ ਸਰਦੀ ਆ ਜਾਣੀ।
ਹਾਂ ਪਰ ਇਹ ਕਿ ਛੁੱਟੀ ਬੜੇ ਟੈਮ ਸ ਦਿੰਦੇ ਆ।
ਹਾਂ
ਕਦੀ-ਕਦੀ ਤਿੰਨ ਵਜੇ ਵੀ ਦੇ ਦੇਂਦੇ ਹੈ ਹਾਂ। ਆਹੋ, ਤਿੰਨ ਵਜੇ ਕਦੀ -ਕਦੀ, ਦੋ ਢਾਈ ਹਾਂ- ਹਾਂ-
ਹਾਂ-
ਕਹਿੰਦੇ, ਜਦੋਂ ਆਉਦਾ ਨੀ ਕੋਈ ਤੇ ਫੇਰ ਵੀ ਤੇ ਤੁਸੀ ਆਰਾਮ ਨਾਲ ਬੈਠੇ ਰਹਿਦੇ ਹੋ।
ਨਈ ਨਈ, ਹੂੰ। ਹਾ ਸੁਣਨਾ ਈ ਪੈਣਾ, ਉਹਨਾਂ ਨੂੰ ਪਤਾ ਹੋਰ ਕੋਈ ਆਪਸ਼ਨ
ਹਾਂ, ਮੀਂਹ ਕਿੰਨਾ ਤੇਜ਼ ਹੋ ਗਿਆ ਈ।
ਆਹੋ, ਉਹ ਸਾਡੇ ਵੀ ਬਹੁਤ ਸਾਡੇ ਕਦੇ ਬੈਨ ਨੇ ਦੱਸ ਦੱਸਿਆ ਨਾ
ਹਾਂ। ਨ ਕੋਲ- ਹੋਰ, ਮਜ਼ਾ, ਮਜ਼ਾ ਆ ਗਿਆ ਰਾਤ ਨੂੰ, ਆਰਾਮ ਨਾਲ ਸੋਇਆ ਕਰਨਾ।
ਹਾਂ।
ਹਾਂ।
ਗਰਮੀ ਬੜੀ ਸੀ। ਰੱਬ ਨੇ, ਫੇਰ ਕੁਛ ਤੇ ਸੋਚਣਾ।
ਹ ਪਤਾ ਕੀ, ਏ ਸੀ ਸਾਡੇ ਸਾਢੇ ਚਾਰ ਪੰਜ ਵਜੇ ਬੰਦ ਹੁੰਦਾ ਹੁਣ ਸਾਰਿਆਂ ਦੇ। ਇਹ, ਏਦਾਂ ਹੀ ਹੋਣ ਡ ਹੁਣ ਤੇ ਗਰਮੀ ਪਤਾ ਕਿੰਨੀ ਆ। ਹੋ, ਚੱਲ।
ਜ਼ਿਆਦਾ
ਠੀਕ ਹੈ, ਫਿਰ।